ਹੈਲੋ
ਹਾਂਜੀ ਸਤਿ ਸ੍ਰੀ ਅਕਾਲ
ਚ ਲਏ ਬਸ ਵਧੀਆ ਤੁਸੀਂ ਸੁਣਾਓ ਠੀਕ ਠਾਕ
ਬਸ ਵਧੀਆ ਵਧੀਆ ਹੋਰ ਬਸ ਹੋਰਹੀ ਹੈ ਕੁੜੀ ਤੁਸੀਂ ਸੁਣਾਓ ਤੁਡੇ ਬੱਚੇ ਅ ਕੀ ਕਰੇ
ਮੇਰੇ ਬੱਚੇ ਛੇ ਵਜੇ ਦੇ ਖੇਡਣ ਗਏਦੇ ਆ ਬਾਹਰ
ਅੱਛਾ ਹੱ ਸ਼ਾਮੀ ਹੋ
ਨਹੀਂ ਰੋਜ਼ ਜਾਂਦੇ ਨੇ ਘਰੇ ਮਤਲਬ ਕਿ ਹੈ ਨੀ ਨਾ ਘਰੇ ਕੋਈ ਹੈ ਨੀ ਦੋਨੋ ਫਿਰ ਬਾਹਰ ਚੱਲ ਜਾਂਦੀਆਂ ਨੇ ਖੇਡਣ ਨਾਲ ਡੋਗੀ ਰੱਖਿਆ ਦਾ ਸੀ ਉਹਨੂੰ ਵੀ ਨਾਲ ਲੈ ਜਾਂਦੀਆਂ ਨੇ
ਤੇ ਕੋਈ ਉਹ ਨੀ ਕਰਵਾਇਆ ਜੇ ਕੈਂਪ ਵਗੈਰਾ ਜੁਆਇਨ
ਨਹੀਂ ਮੈਂ ਨੀ ਪਹਿਲਾਂ ਹੁੰਦਾ ਸੀ ਇੱਥੇ ਕੈਂਪ ਹੁਣ ਆਈ ਥਿੰਕ ਮੈਂ ਪੁੱਛਿਆ ਨਹੀਂੀ ਉੱਥੇ
ਸਾਡੇ ਇੱਧਰ ਹੁਣ ਸਕੂਲੇ ਦੇਖੋ ਹੁਣ ਕਦੋਂ ਹੁੰਦਾ ਮੈਥ ਆਇਆ ਮੈਮ ਦਾ ਕੈਂਪ ਜੁਆਇਨਿੰਗ ਦਾ ਪਰ ਅਜੇ ਪਤਾ ਨੀ ਹੈ ਕਦੋਂ ਸ਼ੁਰੂ ਹੋ ਰਿਹਾ ਸਟਾਰਟ ਹੋ ਰਿਹਾ ਨੀ ਹੋ ਰਿਹਾ
ਅੱਛਾ ਜੀ ਕਿਸ ਚੀ ਦਾ ਕਿਸ ਚੀਜ਼ ਦਾ ਕੈਂਮਪ ਹੈ
ਬੱਚ ਛੋਟੇ ਬੱਚੇ ਐ ਥੋੜੀ ਬਹੁਤ ਯੋਗਾ ਸਿਖਾ ਦੇਣਗੇ ਡਾਂ ਕਲਾਸ ਹੋਗੀ ਚੀਜ਼ਾਂ ਸਿਖਾਣੀਆਂ ਉਹ ਨੇ ਬੱਚਿਆਂ ਨੂੰ
ਨਹੀਂ ਡਾਂਸ ਤੇ ਉਹ ਕਰ ਹੀ ਲੈਂਦੀ ਆ ਘਰੇ ਹੀ ਕਰ ਲੈਂਦੀਆਂ ਡਾਂਸ ਤਾਂ ਸਗੋਂ ਕਹਿੰਦੀ ਪਈ ਹੈ ਮੇਰੇ ਵਿੱਚ ਗੁੜੀਆਂ ਕਿ ਸਾਨੂੰ ਡਾਂਸ ਕਲਾਸ ਚ ਪਾਦੋ ਮੈਂ ਕਿਹਾ ਬੇਟਾ ਤੇ ਫੇਰ ਤੁਸੀਂ ਪੜ੍ਹਾਈ ਨਹੀਂੀ ਕਰੋਗੇ ਸਿਰਫ ਡਾਂਸ ਹੀ ਕਰਦੇ ਰਹੋਗੇ ਬੱਚੇ ਦਾ ਇੱਕ ਧਿਆਨ ਐ ਧਿਆਨ ਫੇਿਰ ਉਹ ਡਾਂਸ ਵੱਲ ਹੋ ਜਾਂਦਾ ਹੈ ਨਾ
ਐ ਤੇ ਫਿਰ ਸਕੂਲ ਵੱਲੋਂ ਲਾਣਗੇ ਤੇ ਭੇਜ ਦਾਂਗੇ ਉਤ ਇਤਨੀ ਕਾਲੀ ਧੁੱਪ ਹੈ। ਭੇਜਣ ਦੀ ਹੈ ਨੀ ਅਗਰ ਮੈਂਮ ਦਾ ਫੋਨ ਆ ਗਿਆ ਭੇਜੋਗੇ ਭੇਜ ਦਾਂਗੇ ਦੱਸ ਦਿਨ ਤੇ ਗੱਲ ਖਤਮ ਛੁੱਟੀ ਐ।
ਸੀ ਵਧੀਆ ਜੀ।
ਹੁੰਦੀ ਨੇ ਨਾ ਬੱਚੇ ਨੂੰ ਪਲੇ ਛੱਡ ਕੇ ਆਓ ਧੁੱਪ ਦੇ ਵਿੱਚ ਫੇਰ ਉੱਥੇ ਬੱਚਾ ਪਾਣੀ ਪੀ ਰਿਐ, ਮੈਡਮ ਦੇਖ ਰੀ ਐ, ਨੀ ਦੇਖ ਰੀ ਐ
ਹਾਂਜੀ ਕਈ ਬੱਚੇ ਸ਼ਰਾਰਤੀ ਵੀ ਹੁੰਦੇ ਨੇ। ਜਿਹੜੇ ਇੱਕ ਦੂਸਰੇ ਨੂੰ ਹੁਣ ਤੱਕ ਕਾ ਮਾਰ ਦਿੰਦੇ ਬੱਚ ਤੇ ਚੋਟ ਲੱਗ ਜਾਂਦੀ ਏ।
ਹਾਂ, ਕਰਦੀ ਏ।
ਸਕੂਲ ਦੇ ਬ ਤਾਂ ਕਲਾਸ ਚ ਪਤੈ ਤਾਂ ਹੈਗੈ ਸ ਬੱਚੇ ਕਿਹੋ ਜੇ ਹੈਗੇ ਨੇ ਬਟ ਕੈਂਪ ਚ ਤੇ ਇਹ ਹੁੰਦੈ ਨਾ ਕਿ ਬੱਚੇ ਕਿਤੇ ਇੱਧਰ ਉੱਧਰ ਨਾ ਹੋ ਜਾਣ।
ਜਿਹ ਸਕੂਲ ਟੀਚਰ ਦ
ਨਈ ਬੱਚਿਆਂ ਤੇ ਬੱਚੇ ਜੋ ਸ਼ਰਾਰਤੀ ਹੁੰਦੇ ਨੇ ਬੱਚਿਆਂ ਦਾ ਥੋੜ੍ਹੇ ਨਾ ਪਤਾ ਹੁੰਦੈ। ਕਿਹੜਾ, ਕਿਸ ਟਾਈਮ, ਕਿਸੇ ਨੂੰ ਉਹ ਕਰ ਦਵੇ। ਕਿਸ ਟਾਈਮ ਚੋਟ ਲੱਗ ਕਿਸ ਚਮਕੀ ਹੋਜਵੇ ਬੱਚੇ ਸ਼ਰਾਰਤੀ ਹੀ ਹੁੰਦ ਤੇ
ਹੋਰ ਕੀ ਬਣਾ ਲਿਆ? ਤੁਸੀ
ਸੋਚ ਰੇ ਆਂ ਅਸੀ ਕੀ ਬਣਾਈਏ। ਬਣਨੀ ਦਾਲ ਈ ਐ ਪਤਾ ਨੀ ਅਜੇ ਕਿਹੜੀ ਦਾਲ
ਅੱਛਾ ਜ ਨਈ ਮੈਂ ਦਾਲ ਧਰ ਦਿੱਤੀ ਆ, ਮੂੰਗੀ ਦੀ ਦਾਲ। ਲਸੁਣ ਤੜਕਾ ਲਾਨੈ ਤੇ ਆਟਾ ਗੁੰਨਨੈ ਬਾਕੀ ਬੱਚ ਬੱਚਿਆਂ ਨੂੰ ਬਲਾ ਕੇ ਆਣੈ ਬਾਹਰੋਂ ਦੀ।
ਦਾ ਪਤਾ ਈ ਨੀ ਰ ਕੀ ਬਣਨੈ। ਸੋਚ ਰਏ ਆ ਕੀ ਬਣਾਈਏ ਰੋਜ਼-ਰੋਜ਼ ਦਾਲ ਵੀ ਨਈ ਖਾਧੀ ਜਾਂਦੀ।
ਰੋਜ਼ ਦਾ ਹੀ ਪੰਗਾ ਐ, ਬਨਾਣ ਦਾ ਈ।
ਅੱਛਾ ਸਾਡੇ ਘਰ ਰੋਜ਼ ਬਣਦੀ ਵੇ ਦਾਲ ਰਾਤੀ।
ਸਾਡੇ ਘਰ ਵੀ ਰੋਜ਼ ਈ ਬਣਦੀ ਏ, ਦਾਲ ਤੇ ਰੋਜ਼ ਈ ਖਾਣੀ ਈ ਖਾਣੀ ਰੋਜ਼ ਭਿੰਨੀ ਦਾਲ
ਹੰ ਇਹ ਵੀ ਕੀ ਏ ਬਟ ਬਣਾ ਦਾਂ ਮੇਰਾ ਖਾਣ ਦਾ ਮਨ ਨਈ ਕਰਦਾ ਨਾ। ਬਣਾ ਦਾਂਗੀ ਖਾਣ ਆਸਤੇ ਨਾ ਕਹਿਓ। ਅਬ ਨੇ ਦੀ ਬੰਦਾ ਅੱਕ ਜਾਂਦੈ। ਬਣਾ ਬਣਾ ਕੇ ਬੰਦਾ ਕਹਿੰਦੇ ਕੀ ਬਣਾਵੇ ਹੋਈ ਉਹ ਘੁੰਮ ਫਿਰ ਕੇ ਆਲੂ ਦਾਲ ਰੋਟੀ ਚਾਵਲ
ਚੀਜ਼ਾਂ ਹੈਗੀਆਂ ਬਣਾ ਦੀਆਂ ਹੋਰ ਕੀ ਬਣਾਣਾ
ਪਿੰਡ ਜਾਾਨ ਦਾ ਫਲੰਗ ਨੂੰ ਹੋਇਆ ਨ
ਛੁੱਟੀਆਂ ਹਜੇ ਤੇ ਨਹੀਂੀ ਪਈਆਂ ਹੋਣੀਆਂ ਸਕੂਲੇ ਹ
ਆ ਹੁਣ ਦੇਖੋ ਘੁੰਮ ਕੇ ਆਵਾਂਗੇ ਇੱਕ ਦਿਨ ਵੀ ਜਾਵਾਂਗੇ ਤੇ ਮੌਸਮ ਸਹੀ ਰਹਿ ਤੇ
ਤੁਸੀਂ ਪੇਕੇ ਆਓ ਆਣਾ
ਹੋਰਹਾ ਹੋ ਰਿਹਾ ਉਸ ਤੋਂ ਪਹਿਲਾਂ ਹੋ
ਅੱਛਾ ਪਹਿਲੇ ਹੋਆ ਹੈ ਉਹ ਛੁੱਟੀਆਂ ਸਾਰੀਆਂ ਹੁਣ ਕਰੇ ਛੁੱਟੀਆਂ ਸਾਰੀਆਂ ਹੁਣ ਘਰੇ ਹੀ
ਬਸ ਬਿਲਕੁਲ
ਅੱਛਾ ਜੀ
ਅਗਰ ਮੌਸਮ ਸਹੀ ਹੈ ਤੇ ਜਾਵਾਂਗੇ ਇੱਧਰ ਵੀ ਘੁੰਮਣ ਲਈ ਜ ਇਧਰ ਪਿੱਛੇ ਆਸ ਸਾਸ ਖਡਣੀ ਪਿੰ ਘਰ ਹੀ ਠੀਕ ਆ
ਹਾਂ ਘਰੇ ਵੀ ਰਹਿਣਾ ਵਧੀਆ ਹੈਗਾ ਕੰਮ ਕਰੀ ਬੱਚਿਆਂ ਨੂੰ ਦੇਖ ਰੱਖੀ ਜਾਓ
ਵੀ ਦਿਲੀ ਕ ਸਵੇਰੇ ਰੋਟੀ ਬਣਾਉ ਪਾਪ
ਬਟ ਕਿਸੇ ਟਾਈਮ ਦਿਲ ਦਿਲ ਨੀ ਕਰਦਾ ਦਾਂ ਨਾ ਕਰਨ ਤੇ
ਐ ਤਾਂ ਕਰਨਾ ਪੈਂਦਾ ਨਾ ਜੋ ਮਰਜ਼ੀ ਕਰੋ
ਯੂਰਰੋਟੀਨ ਰੋਜ਼ੋ ਜੋ ਯਰੋਟੀਨ
ਵੀ ਪੈਂਦਾ ਕਿਸ ਨੂੰ ਕਹਿ ਨਹੀਂੀ ਸਕਦੇ
ਕਿਹਨੂੰ ਕਹਿ ਸਕਦੇ ਆ ਕਿਆ ਥੋੜ੍ਹਾ ਸਕਦੇ ਆ ਕਿਸੇ ਨੂੰ
ਅਸਸ
ਸਕਦੇ ਕਿ ਹਾਂ ਸਾਡਾ ਦਿਲ ਨੀ ਹੈਗਾ ਰੋਟੀ ਬਣਾਉਣ ਤੇ
ਉਹ ਗ ਚਦਾ ਮੰਮੀ ਤੇ ਮਲ
ਦੇ ਕੇ ਘੱਟ ਕਹਿ ਸਕਦੀ ਹਾਂ ਉੱਥੇ ਤਾਂ ਕੰਮ ਦੀ ਲੋੜ ਹੀ ਨੀ ਪੈਂਦੀ ਆ ਬਣੀ ਬਣਾਈ ਅੱਗੇ ਆ ਜਾਂਦੀ ਹੈ
ਹਾਂ ਮ ਹਣ ਤੇ ਕਹਿਦੀ ਉਹ ਪੇੇ ਘਰ ਗਿਆ ਤਾਂ ਮੰਮਾ ਬਣਾੋ ਮਨ ਨੀਂ ਇੱਧਰ ਤਾਂ ਬਣਾੀ ਵੀ ਲੈਣੀ ਤੇ ਮਰਜ਼ੀ ਕਰੋ
ਮੈਂ ਛੋਟੀ ਸੀ ਨਾ ਜਦੋਂ ਮੈਂ ਕੁਆਰੀ ਸੀ। ਉਦੋਂ ਮੇਰੀ ਦੀਦੀ ਓਰੀਆਂ ਰਹਿਣ ਆਂਦੀ ਸ ਉਹਨਾਂ ਨੇ ਇੱਥੋਂ ਤੱਕ ਵੀ ਆਪਣੇ ਬੱਚਿਆਂ ਦਾ ਦੁੱਧ ਤੱਕ ਨੀ ਪਾਨਾ। ਦੁੱਧ ਵੀ ਮੈਂ ਉਹਨਾਂ ਨੂੰ, ਉਹਨਾਂ ਨੂੰ ਪਾ ਕੇ ਦੇਨਾ ਭਾਵੇਂ ਰਾਤ ਦੇ ਦੋ ਕਿਉਂ ਨਾ ਵਜ । ਉਠਾ ਕੇ, ਉਠਾ ਕੇ ਮੈਨੂੰ ਕਹਿਣਾ ਆਰਤੀ ਦੁੱਧ ਪਾਇਆ, ਮੈਂ ਕਿਹਾ ਠੀਕ ਹੈ ਜੀ, ਮੈਂ ਰਾਤ, ਰਾਤ, ਰਾਤ ਤੱਕ ਉਹਨਾਂ ਦਾ ਕੰਮ ਕੀਤਾ ਮੈਂ ਹੁਣ ਜਾਂਨੀ ਆਂ ਮੈਂ ਵੀ ਐਵੇਂ ਕਰਨੀ ਆ ਫਿਰ ਮੈਂ ਕਿਹਾ ਜਿਵੇਂ ਮੈਂ ਕਿਤਾ ਮੈਂ, ਮੇਰਾ ਕਰੋ ਕੱਮ।
ਸਹੀ ਐ।
ਮੈਂ ਰਾਤੀ ਰਾਤ ਤੱਕ ਜੇ ਕੋ ਕੋਈ ਜੀਜਾ ਹੀ ਲੈਣ ਆਂਦੇ ਸੀ ਨਾ, ਤਾਂ ਉਹ ਐਵੇਂ ਹੀ ਕਰਦੀਆਂ ਸੀ ਉਹਨਾਂ ਦੇ ਸਾਹਮਣੇ ਵੀ ਉਠਾ ਦਿੰਦੀਆਂ ਸੀ। ਉੱਠੀ ਦੁੱਧ ਪਾ ਕੇ ਲਿਆਈ, ਹੁਣ ਮੈਂ ਵੀ ਛੋਟੇ ਸੀ ਸਾਨੂੰ ਕਿ ਸਮਝ ਦੁੱਧ ਪਾ ਕੇ ਦੇ ਦੇਣਾ। ਫੇਰ ਹੁਣ ਮੇਰੇ ਬੱਚੇ ਹੋਏ ਨੇ ਤੇ ਮੈਂ ਵੀ ਹੋ ਨੂੰ ਐ ਵੀ ਕਰਨੀ ਆ, ਮੈਂ ਉਹ ਵੀ ਔਡਰ ਦੇਨੀ ਆ, ਜਾਂਨੀ ਆ ਜਾਓ ਮੇਰੇ ਵਾਸਤੇ ਇਹ ਕਰੋ, ਜਾਓ ਮੇਰੇ ਵਾਸਤੇ ਇਹ ਕਰੋ।
ਇਹੀ ਏ ਹੈ।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
ਦੀਦੀ ਮੇਰਾ ਭਰਾ ਸਾਰਾ ਦਿਨ ਕਰ ਦਿੰਦੇ ਆ ਮੇਰਾ ਛੋਟਾ ਭਰਾ ਹੈ ਉਹ ਨਾ ਹੈ ਸੱਤਵੀ, ਅੱਠਵੀਂ ਕਲਾਸ ਚ ਹੈ ਬਹੁਤ ਛੋਟਾ ਹੈ ਸਾਡੇ ਤੋਂ।
ਅ ਅੱਛਾ।
ਸਾਰੇ ਵੱਡੇ ਵੱਡੇ ਉਹਨੂੰ ਨੂੰ ਹੁੰਦਾ ਹੈ ਕਿ ਹੁਣ ਮੇਰੇ ਦੀਦੀ ਨੇ ਆਣਾ ਐ ਕਿਉਂਕਿ ਮੈਂ ਹੀ ਦੂਰ ਰਹਿੰਦੀ ਬਾਕੀ ਸਾਰੇ ਨੇੜੇ-ਨੇੜੇ ਐ, ਉਹਨੂੰ ਪਤਾ ਹੁਣ ਐ ਵਾਲੀ ਦੀਦੀ ਨੇ ਆਨਾ ਹੁਣ ਮੇਰੀ ਬੂ ਜ਼ਾਂ ਲੱਗਦੀਆਂ ਨੇ ਪੂਰੀਆਂ-ਪੂਰੀਆਂ। ਜਦੋਂ ਮੈਂ ਜਾਨਾ ਓਹਦੀ ਲੱਗਦੀ ਦੀਦੀ ਕੋਈ ਚੀਜ਼ ਤੇਰੀ ਕੁੜੀ ਖਵਾਦੇ ਉਹਨੂੰ ਨਾ ਮਤਲਬ ਖਾਨੀ ਆਪਨੇ ਹੁੰਦੀ ਐ।
ਹੈ ਣੀ। ।
ਅਰੇ ਮੈਨੂੰ ਲੱਗਦੀ ਆਪ ਖਾਏਗਾ, ਬਾਰੋ ਬਾਰ ਹੀ ਖੁਆਏਗਾ।
ਹਾਂ ਫਿਰ ਕ ਆ ਘਰ ਆ ਕੇ ਕਹਿ ਦੇਨੇ ਨੇ ਨਾ ਖਵਾ ਆਂਦੀ ਏ, ਭਾਵੇਂ ਸਾਰੀ ਆਪ ਹੀ ਖਾ ਕੇ ਆਏ ਹੋਨ।
ਕਰਾਰ ਹੈ।
ਬਟ ਦੇਖੇ ਜਾਓ, ਉੱਥੇ ਭੈਣ ਭਰਾ ਹੋਣੇ ਬਹੁਤ ਜ਼ਰੂਰੀ ਐ।
ਬਹੋਤ ਜ਼ਿਆਦਾ।
ਬਈ ਕੱਲੇ ਰਹਿਨ ਨਾਲ ਕੋਈ ਮਜਾ ਨਹੀਂ ਹੈ। ਸਗੋਂ ਮੈਂ ਹੂਣ ਬਾਰ ਬਾਰ ਕੋਲਸ ਕਰ ਰਹੀ ਹਾਂ। ਸਿਸਟਰਸ ਨੂੰ, ਕਦੋਂ ਜਾ, ਕਦੋਂ ਜਾਣਾ, ਕਦੋਂ ਜਾਣਾ ਐ? ਵੀ ਕੱਲਿਆ ਦਾ ਦਿਲ ਹੀ ਲੱਗ ਲਦਾ ਉੱਥੇ ਇੱਕ ਤਾਂ ਦੂਸਰਾ ਬੰਦਾ ਹੋਵੇ ਨਾ ਫ਼ਿਰ ਬੰਦਾ ਪੰਜਜ਼ਾਰ ਵੀ ਚੱਲ ਜਾਂਦਾ ਹੈ ਤਾਂ ਉੱਥੇ ਬੈਠ ਕੇ ਘਰੇ ਬੈਠ ਕੇ ਹੀ ਆ ਜਾਂਦਾ ਹ
ਪੜ ਹਾਲ ਮੰਮੀ ਜਾਂਦੀ ਨੀ ਮੰਮੀ ਵੀ ਚਲੋ ਚਲੀਏ ਬਾਜ਼ਾਰ ਮੰਮੀ ਮੈਂ ਨ ਜਾਹੀ ਕੱਲੀ ਚੱਲ ਜਾ ਮੈਂ ਕੱਲੀ ਕਿੱਥੇ ਜਾਵਾਂ ਬਾਜ਼ਾਰ ਤੇ ਛੋਟੇ ਭਰਾ ਨੂੰ ਲੈ ਜਾਂਦੀ ਆ ਉਹਨੂੰ ਲੈ ਕੇ ਜਾਓ ਤੇ ਨਾਲ ਇਹਨੂੰ ਤਿਆਰ ਕਰਨਾ ਪੈਂਦਾ ਕੁੜੀ ਨੂੰ ਫੇਰ ਦੋਨੋ ਛੋਟੇ ਆ ਦੁਕਾਨ ਤੇ ਕਦੇ ਖੋ ਰ ਣਗਨੂੰ ਕੜ ਣਰਗਦੇ
ਬੱਚੇ ਇਹੋ ਜਿਹੇ ਹੀ ਹੁੰਦੇ ਆ ਛੋਟੇ ਬੱਚਿਆਂ ਨਾਲ ਦਿਲ ਸੱਸ ਅਸੀਂ ਜਾਂਣਦੇ ਹਾਂ ਮਤਲਬ ਕਿ ਅਸੀਂ ਜਦੋਂ ਬਾਜ਼ਾਰ ਜਾਂਦੇ ਹਾਂ ਬਾਰਾਂ ਵਜੇ ਜਾਂਦੇ ਹ ਦੁਪਹਿਰੇ ਤੇ ਸ਼ਾਮੀ ਪੰਜ ਛੇ ਵਜੇ ਕਹਿੰਦੇ ਸਾਨੂੰ ਬਾਜ਼ਾਰਾਂ ਚ ਫਿਲਦੀਆਂ ਫ ਬਜ਼ਾਰੋਂ ਹੀ ਅਸੀਂ ਖਾ ਪੀ ਕੇ ਆਉਣਾ
ਗੀ ਰਾਤ ਦੀ ਰੋਟੀ ਟੈਨਸ਼ਨ ਫ੍ਰੀ ਹੋ ਕੇ ਫਿਰਨ ਆ ਭਰਜਾਈ ਨੂੰ ਨਾਲ ਲੈ ਜਾਂਦੇ ਹਾਂ ਭਰਜਾਈ ਦੀ ਮਜ਼ੇ ਨਾਲ
ਬਹੁ ਸਾਡਾ ਮੇਰਾ ਛੋਟਾ ਪ੍ਰਵਣੇ ਮਜੇ ਨੇੇਦਾ ਆ ਚੀਜ਼ ਆਪ ਨ ਲੈਣੀ ਹੁੰਦੀ ਹੈ ਆਖ ਹੁਣ ਆਪ ਕੰਮ ਕਰੇਗਾ ਨੂੰ ਕਰੇਗਾ ਕਿਰਤ ਉਹ ਲਏਗੀ ਉਹ ਲਏਗੀ ਹਾਂਜੀ ਹਾਂਜੀ ਚਲੋ ਠੀਕ ਹੈ ਫੇਿਰ ਤੁਸੀਂ ਕਰ ਲ ਕੰਮ ਠੀਕ ਹੈ
ਠੀਕ ਹੈ ਜੀ ਬੰਦ ਕਰਤੀ ਕਦੋਂ ਦੀ